ਹੈਲੋ!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
ਵਧੀਆ ਜੀ ਵਧੀਆ ਤੁਸੀਂ ਦੱਸੋ ਕੀ ਹਾਲ ਚਾਲ ਏ ਤੁਹਾਡੇ
ਵਧੀਆ ਵੀਰ ਜੀ ਹੋਰ ਘਰ ਪਰਿਵਾਰ ਸਭ ਵਧੀਆ
ਵਧਈ ਤੁਸੀਂ ਦੱਸੋ ਘਰ ਪਰਿਵਾਰ ਸਭ
ਹਾਂਜੀ ਵਧੀਆ ਹੋਰ ਕੀ ਕਰ ਰਹੇ ਸੀ ਵੀਰ ਜੀ?
ਬਹੁਸ ਉਹਨੇ ਰੋਟੀ ਖਾਧੀ ਤੇ ਸੈਰ ਕਰ ਹੀ ਥੋੜ੍ਹਾ ਛੱਤ ਤੇ।
ਹਾਂ ਮੈਂ ਵੀ ਬਸ ਉਹਨੇ ਰੋਟੀ ਖਾਧੀ ਸੀ ਅਤੇ ਸੈਰ ਕਰ ਰਿਹਾ ਸੀ।ਮੈਂ ਕਿਹਾ ਚੱਲ ਪਾ ਜੀ ਨੂੰ ਫੋਨ ਕਰਾਂ। ਕਾਫੀ ਟਾਈਮ ਹੋ ਗਿਆ ਤੁਹਾਡੇ ਨਾਲ ਗੱਲ ਨਹੀਂ ਹੋਈ।
ਹਾਂ ਮੈਂ ਵੀ ਤੁਹਾਨੂੰ ਸੋਚ ਰਿਹਾ ਸੀ ਕਿ ਅੱਜ ਫੋਨ ਆਇਆ ਕਿਉਂਕਿ ਨਹੀਂ ਤੁਹਾਡਾ ਨਾ ਆਂਦਾ ਮੈਂ ਕਰ ਦਿੰਦਾ
ਅੱਛਾ-ਅੱਛਾ ਹੋਰ ਸੁਣਾਓ ਗਏ ਨੀ ਕਿੱਥੇ ਘੁੰਮਣ ਛੁੱਟੀਆਂ ਚ ਹਾਂਜੀ। ਮੈਂ ਕਿਹਾ ਗਏ ਨੀ ਪਾਜੀ ਕਿੱਥੇ ਘੁੰਮਣ ਛੁੱਟੀਆਂ ਚ ਹੈਲੋ। ਹੈਲੋ ਹਾਂਜੀ। ਹੈਲੋ। ਹੈਲੋ-
ਹੈਲੋ-
ਹਾਂਜੀ-ਹਾਂਜੀ ਮੈਂ ਕਿਹਾ ਗਏ ਨੀ ਕਿੱਥੇ ਘੁੰਮਣ ਵੀਰ ਜੀ।
ਗਿਆ ਸੀ ਜੀ ਪਾਜੀ ਗਰਮੀ ਦੀ ਛੁੱਟੀਆਂ ਚ ਗਿਆ ਸੀ, ਮਨਸੂਰੀ ਵੀ ਗਿਆ ਸੀ, ਰਿਸ਼ੀਕੇਸ਼ ਵੀ ਹੋ ਕੇ ਆਇਆ।
ਅੱਛਾ-ਅੱਛਾ ਬਸ ਮੈਂ ਵੀ ਹੁਣ ਪਿੱਛੇ ਕਸ਼ਮੀਰ ਗਿਆ ਸੀ। ਪਿਛਲੇ ਮਹੀਨੇ ਤੇ ਇਸ ਮਹੀਨੇ ਦਾ ਕੋਈ ਪਲੈਨ ਨਹੀਂ ਬਣਿਆ ਕਿੱਥੇ ਜਾਣ ਦਾ ਕਿਉਂਕਿ ਮੈਂ ਆਪਣਾ ਥੋੜ੍ਹਾ ਜਿਹਾ ਬਿਜ਼ੀ ਚੱਲ ਰਿਹਾ ਨਾ
ਅੱਛਾ।
ਹਾਂ ਜਾਣਾ ਸੀ।
ਤੇ ਕਸ਼ਮੀਰ ਤੇ ਕਸ਼ਮੀਰ ਫਿਰ ਪੂਰਾ ਘੁੰਮ ਕੇ ਆਏ ਹੋ ਤੁਸੀਂ ਫਿਰ ਪਾਜੀ।
ਹਾਂਜੀ ਬਸ ਮਤਲਬ ਨਾ ਗੈਸਟ ਆਏ ਦੇ ਸੀ ਨਾ ਤੇ ਉਹਨਾਂ ਨਾਲ ਹੀ ਗਏ ਸੀਗੇ ਪੰਜਾਬ ਤੋਂ ਆਏ ਸੀਗੇ। ਤੇ ਉਹ ਘੁੰਮਣ ਗਏ ਸੀ ਨਾਲ ਲੈ ਕੇ- ਸੀ ਮੈਨੂੰ ਦੇਖ ਮੈਂ ਕਦੀ ਗਏ ਹੀ ਨੀ ਨਾ ਮੈਨੂੰ ਇੰਨਾ ਉੱਥੇ ਦਾ ਪਤਾ ਚ ਇੱਕ ਅੱਧੀ ਜਗ੍ਹਾ ਤੇ ਗਿਆ ਸੀ ਮੈਂ-
ਘੁੰਮਣਾ ਵੀ ਜ਼ਰੂਰੀ ਏ ਜ਼ਿੰਦਗੀ ਚ ਨਾ ਲਾਈਫ ਵਿੱਚ ਘੁੰਮਣਾ ਵੀ ਬਹੁਤ ਜ਼ਰੂਰੀ ਏ।
ਹਾਂਜੀ -ਹਾਂਜੀ, ਬਿਲਕੁਲ ਜੀ, ਬਿਲਕੁਲ ਦੇਖੋ ਅੱਜ ਅੱਜ ਕੱਲ ਦਾ ਪਤਾ ਕੀ ਹਿਸਾਬ ਹੈ, ਦੇਖੋ ਘਰ ਰਹਿ ਕੇ ਕੀ ਮਤਲਬ ਲਾਈਫ ਦੇਖੋ
ਸਹੀ ਹੈ, ਕਮਾਉਂਦਾ ਤੇ ਹਰ ਕੋਈ ਹੈ, ਕਿ ਐਸ਼ ਲੈ ਸਕੇ ਥੋੜੀ
ਹਾਂ, ਉਹੀ ਤੇ ਹੋਰ ਸੁਣਾਓ, ਤੁਸੀਂ ਸਟੱਡੀ ਕਰਦੇ ਵੀਰ ਜੀ? ਹਾਂ, ਵੈਸੇ ਤੁਸੀਂ ਬਹੁਤ ਵਧੀਆ ਕਰ ਰਹੇ ਹੋ, ਦੇਖੋ ਅੱਜ ਕੱਲ੍ਹ ਦੇ ਟਾਈਮ 'ਚ ਸਟੱਡੀ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਕਿਉਂ, ਕਿਉਂਕਿ ਪਹਿਲੇ ਟਾਈਮ ਤੇ ਕੀ ਹੁੰਦਾ ਸੀ, ਲੋਕ ਇੰਨੇ ਨਹੀਂ ਪੜ੍ਹਦੇ ਸੀ ਗੇ ਹੈ ਨਾ, ਲੇਕਿਨ ਅੱਜ ਦੇ ਟਾਈਮ 'ਚ ਦੇਖਿਆ ਜਾਏ ਤਾਂ, ਕੰਮਪੀਟੀਸ਼ਨ ਬਹੁਤ ਹੈ।
ਨਹੀਂ, ਪਹਿਲੇ ਟਾਈਮ ਤੇ ਹਾਂ ਬੱਚੇ ਪੜ੍ਹਦੇ ਨਹੀਂ ਸੀ ਜ਼ਿਆਦਾਤਰ ਕੁੜੀਆਂ ਵੀ ਨੀ ਪੜ੍ਹਦੀ ਸੀ, ਪਹਿਲੇ ਟਾਈਮ ਵਿੱਚ ਕੁੜੀਆਂ ਨੂੰ ਪੜ੍ਹਾਂਦੇ ਨਹੀਂ ਸੀ ਨਾ।
ਹਾ, ਉਹ ਪਹਿਲੇ ਟਾਈਮ ਦੇ ਲੋਕਾਂ ਦੀ ਨਾ ਹਾਂ, ਪਹਿਲੇ ਟਾਈਮ ਦੇ ਲੋਕਾਂ ਦੀ ਵੀਰ ਜੀ ਸੋਚ ਚ ਐਵੇਂ ਹੁੰਦੀ ਸੀ, ਕਿ ਕੁੜੀਆਂ ਨੂੰ ਬਾਹਰ ਨ ਕੱਢਣਾ ਦੇ ਅਠਾਰਾਂ ਉੱਨੀ ਸਾਲ ਦੀ ਉਮਰ ਚ, ਵਿਆਹ ਦੇਣਾ ਬਟ ਇਹ ਚੀਜ਼ਾਂ ਅੱਜ ਦੇ ਕਹੀਂ, ਵੀ ਦੇਖਿਆ ਜਾਏ ਤੇ ਬਹੁਤ ਫ਼ਰਕ ਪੈ ਗਿਆ, ਹਾਂ ਤੁਸੀਂ ਅਗਰ ਦੇਖੋ ਕਿਸੇ, ਅਹ ਜੱਜ ਦੀ ਲਾਈਨ ਵਿੱਚ ਜਾਓ, ਤੇ ਦੇਖੋ ਉੱਥੇ ਵੀ ਕੁੜੀਆਂ ਅੱਗੇ ਹੀ ਨੇ। ਤੁਸੀਂ ਬੈਂਕਿੰਗ ਲਾਈਨ ਚ, ਜਾਓ ਉੱਥੇ ਵੀ ਕੁੜੀਆਂ ਅੱਗੇ ਨੇ। ਹੈ ਨਾ ਮਤਲਬ ਦੇਖਿਆ ਜਾਏ, ਤਾਂ ਆਪਣਾ ਅਜ -ਕੱਲ੍ਹ ਦੀ ਜਿਹੜੀ ਜੋ ਆਪਣਾ ਚੱਲ ਰਿਹਾ, ਸਾਰਾ ਕੁਛ ਕੁੜੀਆਂ ਤੇ ਹੀ ਡਿਪੈਂਡ ਹੈ ਸਭ ਕੁਛ ਹਨਾ। ਪਰ ਪਹਿਲੇ, ਟਾਈਮ ਦੇ ਲੋਕ ਲੋਕਾਂ ਦੀ ਸੋਚਾਂ ਨਾਲ, ਅਗਰ ਅਸੀਂ ਕੰਪੇਅਰ ਕਰੀਏ ਤੇ, ਹੁਣ ਬਹੁਤ ਵਧੀਆ ਹਿਸਾਬ ਹੋ ਗਿਆ।
ਕੁੜੀਆਂ ਵੀ ਬਹੁਤ ਬਾਹਰ ਜਾ ਰਹੀਆਂ ਨੇ ਫੋਰਨ-
ਹਾਂ, ਇਹ ਤੇ ਦੇਖੋ ਹੈ ਗੱਲ, ਹਾਂ ਬਿਲਕੁਲ ਦੇਖੋ ਅੱਜ -ਕੱਲ ਤੇ ਮੇਰੇ ਹਿਸਾਬ ਨਾਲ, ਕੁੜੀਆਂ ਮੁੰਡੇ ਸਭ ਇੰਡੀਪੈਂਡੈਂਟ ਹੀ ਹੋਣੇ ਚਾਹੀਦੇ ਨੇ। ਕਿ ਕਿਸੇ ਨੂੰ, ਕਿਸੇ 'ਤੇ ਵੀ ਡਿਪੈਂਡ ਨਹੀਂ ਹੋਣਾ ਚਾਹੀਦਾ ਹੈ, ਨਾ
ਹਮ, ਇਹ ਵੀ ਹੈਗਾ, ਲੋਕ ਬਾਹਰ ਜਾਣਾ ਵੀ ਇੱਕ ਘਰ ਚੋਂ ਇੱਕ ਬੰਦਾ ਬਾਹਰ ਜਾਣਾ ਵੀ ਬਹੁਤ ਜ਼ਰੂਰੀ ਹੈ।
ਹਾਂ, ਦੇਖੋ ਪਹਿਲੇ ਜ਼ਮਾਨੇ ਚ ਕੀ ਹੁੰਦਾ ਸੀ, ਇੱਕ ਬੰਦਾ ਕਮਾਉਂਦਾ ਸੀ, ਤੇ ਪੰਜ ਬੰਦਿਆਂ ਨੂੰ ਖਵਾਉਂਦਾ ਸੀ। ਲੇਕਿਨ, ਅੱਜ ਕੱਲ੍ਹ ਅਸੀਂ ਅੱਜ ਦਾ ਟਾਈਮ ਦੇਖੀਏ, ਤੇ ਪੰਜ ਬੰਦੇ ਕਮਾ ਕੇ ਕਿ ਆਪਦਾ, ਆਪਦਾ ਗੁਜ਼ਾਰਾ ਕਰਦੇ ਨੇ।
ਉਹ ਤੇ ਹੈ ਹੀ, ਭਾਜੀ ਦੇਖੋ ਹੁਣ ਤੇ ਇਕੱਲੇ ਦਾ ਵੀ ਨੀ, ਚੱਲਦਾ ਨਾ, ਪਹਿਲਾਂ ਇੱਕ ਬੰਦਾ ਪੰਜ ਬੰਦੇ ਨੂੰ ਖੁਆ ਲੈੰਦਾ ਸੀ।
ਬਿਲਕੁਲ, ਬਿਲਕੁਲ। ਦੇਖੋ, ਸਾਡੇ ਅਗਰ ਆਪਾਂ ਬਜ਼ੁਰਗਾਂ ਦੀ ਗੱਲ ਲ ਕਰੀਏ, ਤਾਂ ਉਹਨਾਂ ਨੇ ਵੀ ਅਪਨੇ ਟੈਮ ਤੇ ਬਹੁਤ ਮਿਹਨਤਾਂ ਕੀਤੀਆਂ ਨੇ, ਹੈਨਾ ਮਿਹਨਤਾਂ ਕੀਤੀਆਂ, ਸਾਨੂੰ ਅਪਨਾ, ਜਿਹੜੇ ਸਾਡੇ ਘਰ ਨੇ ਏ ਉਹਨਾਂ ਦੀ ਹੀ ਸਭ ਕੁਛ। ਜੋ ਉਹਨਾਂ ਨੇ ਲੈਕੇ ਦਿੱਤੇ ਦੇ ਨ, ਕੋਈ ਦੇਖੋ ਨਾ, ਆਪਾਂ ਤੇ ਚਲੋ ਹੁਣ ਦੇਖੋ, ਬੰਦੇ ਦੇ ਸਿਰ ਤੇ, ਜਦੋਂ ਜਿੰਮੇ-ਜਿੰਮੇ ਵਪਾਰੀਆਂ, ਜਦੋਂ ਬੰਦੇ ਦੇ ਸੇਰ ਤੇ ਪੈਂਦੀਆਂ ਨਾ, ਫੇਰ ਬੰਦੇ ਨੂੰ ਪਤਾ ਲੱਗਦੈ।
ਸਹੀ ਕਿਹਾ, ਬਿਲਕੁਲ, ਬਿਲਕੁਲ ਸਹੀ ਕਿਹ ਰਹੇ ਹੋ, ਭਾਜੀ ਤੁਸੀ।
ਹੋਰ ਵੀਰ ਜੀ, ਤੁਹਾਡੇ ਬੱਚੇ ਠੀਕ ਨੇ?
ਭਾਜੀ, ਹਾਂਜੀ, ਮੇਰੇ ਬੱਚੇ ਬਿਲਕੁਲ ਠੀਕ ਨੇ।
ਹਾਂਜੀ। ਤੇ ਤੁਸੀ ਅਪਨਾ ਕਿਹੜੇ ਸਕੂਲ ਪਾਇਆ ਬੱਚਿਆਂ ਨੂੰ? ਮਤਲਬ ਕੋਨਵੈਂਟ ਵਿੱਚ ਪੜ੍ਹਾਉੰਦੇ ਪਏ ਹੋ ਯਾ, ਨੋਰਮਲ?
ਮੇਰੇ, ਮੇਰੇ ਬੱਚੇ ਇੱਕ ਸਪਰਿੰਗ ਡੇਲਸ
ਅੱਛਾ, ਅੱਛਾ। ਆਹੋ, ਮਤਲਬ ਐਚ ਬੀ ਐਸ ਸੀ ਯਾ ਮਤਲਬ ਸੀ -ਬੀ- ਐਸ -ਸੀ, ਬੋਰਡ ਹੋ ਵੈਸੇ ਵੀ ਜਿਸ ਏਰੀਏ ਚ, ਤੁਸੀਂ ਵੀਰ ਜੀ ਰਹਿੰਦੇ ਔ, ਤੁਆਡੇ ਔਥੇ ਮੋਸਟਲੀ ਸਾਰੇ ਬੱਚੇ ਕੋਂਨਵੈਂਟ ਸਕੂਲ ਈ ਜਾਂਦੇ ਨੇ ਹੈ ਨਾ, ਅਗਰ ਆਪਾ ਕੋਨਵੈਂਟ ਸਕੂਲ ਦੀ ਗੱਲ ਕਰੀਏ ਤੇ, ਉਥੇ ਦੀ ਪੜ੍ਹਾਈ ਵੀ ਬਹੁਤ ਵਧੀ ਕਿਉਂਕਿ ਦੇਖੋ, ਔਥੇ ਦਾ ਪੜ੍ਹਿਆ ਬੱਚਾ ਡੇਰੈਕਟ ਬੱਚਾ ਫੋਰਨ ਜਾਂਦਾ ਏ।
ਔ ਤਾਂ ਹੈ ਈ ਹੈ। ਦੇਖੋ, ਚਲੋ ਔਦੀ ਮਾਂ ਨੂੰ ਵੀ ਤੇ ਮਨਾਨਾ ਪਏਗਾ ਨਾ।
ਹਾਂ, ਏਵੀ ਗਾਲ ਬਿਲਕੁਲ ਸਈ ਏ। ਦੇਖੋ ਕਾਰ ਦੇ ਮੰਨਨ ਗੇ ਤੇ ਤੁਸੀਂ ਬੱਚਾ ਬਾਰ ਕੱਢੋਗੇ ਪਰ, ਅਗਰ ਅਪਾਂ ਦੇਖਿਆ ਜਾਏ ਤੇ ਅੱਜ ਕੱਲ੍ਹ, ਦੇ ਟਾਈਮ ਵਿੱਚ ਘਰ ਤੋ ਬਾਹਰ ਨਿਕਲ ਕੇ, ਸਭ ਕੁੱਛ ਪਹਿਲੇ ਟਾਈਮ ਕੀ ਹੁੰਦਾ ਸੀ। ਘਰ, ਘਰ ਚ ਵੀ ਬਹੁਤ ਕੁਛ ਏ, ਦੇਖਿਆ ਜਾਏ ਤੇ ਕਈ ਲੋਕ, ਦੇਖੋ ਕਰਨ ਵਾਲੇ, ਘਰ ਬਹਿ ਕੇ, ਅਪਨਾ ਕੰਪਿਊਟਰਾਈਜ਼, ਅਪਨਾ ਲੈਪ
ਨੀ ਆਪਾ, ਔਨੂੰ ਫੈਸਲਿਟੀ ਸਾਰੀ ਦਿੱਤੀ ਦੀ ਨੇ ਬੱਚਿਆਂ ਨੂੰ, ਅਪਨੇ ਦੋਨਾਂ ਨੂੰ।
ਹਾਂ, ਔ ਤੇ ਦੇਖੋ ਤੁਆਡਾ, ਫਰਜ਼ ਏ ਨਾ। ਔ ਤੇ, ਤੁਆਡਾ ਫਰਜ਼ ਹੈਗਾ, ਦੇਖੋ ਹਰ ਇੱਕ ਫੈਸਿਲਿਟੀਜ਼ ਦੇਨਾ, ਬੱਚਿਆਂ ਨੂੰ। ਦੇਖੋ, ਕਮਾਦਾ ਬੰਦਾ ਕਿਦੇ ਵਾਸਤੇ ਵੇ, ਘਰ ਪਰਵਾਰ ਵਾਸਤੇ ਕਮਾਦਾ ।
ਸਹੀ, ਕਿਆ ਬਿਲਕੁਲ।
ਹਾਂਜੀ।
ਹੁਨ ਮੈਨੂੰ, ਖੁਸ਼ੀ ਹੁੰਦੀ ਏ, ਕਿ ਮੇਰੇ ਬੱਚੇ ਪੜ੍ਹ ਰਏ ਨੇ। ਮੈਂ ਨੀ ਪੜ੍ਹਿਆ, ਔਨਾ ਨੂ ਤੇ ਪੜ੍ਹਾਵਾਂ।
ਅੱਜ ਕੱਲ ਦੇਖੋ, ਪਤੇ ਕੀ ਜਿਵੇਂ ਤੁਆਨੂੰ ਖੁਸ਼ੀ ਹੁੰਦੀ ਨਾ, ਐਵੇਂ ਸਾਨੂੰ ਵੀ ਖੁਸ਼ੀ ਹੁੰਦੀ ਏ। ਪਹਿਲੇ ਜਮਾਨੇ ਦਾ, ਅਲੱਗ ਹਿਸਾਬ ਸੀ। ਅੱਜ ਕੱਲ ਕਿ ਹੁੰਦਾ ਕਿ, ਹਰ ਮਾਂ-ਪਿਓ ਆਪਦੇ ਬੱਚੇ ਦੀ, ਤਰੱਕੀ ਵੇਖ
ਔ ਤੇ ਹੈਈ ਹੈ, ਭਾਜੀ ਜੀ। ਦੇਖੋ ਬਿਲਕੁਲ ਸਹੀ ਔਰ, ਲੋਕੀ ਸੱੜਦੇ ਨੇ।
ਔ ਦੇਖੋ, ਜਿਨਾ ਨੇ ਤੇ ਹਾਂ, ਔ ਤਾਂ ਦੇਖੋ, ਲੋਕਾਂ ਦਾ ਤੇ ਦੇਖੋ, ਕਾਮ ਹੀ ਏਹੀ ਹੈਹਾਂ। ਚਲੋ ਅਪਾਂ ਔਨਾਂ ਤੋਂ ਕੀ ਲੈਨਾ, ਤੁਸੀਂ ਅਪਨਾ ਦੱਸੋ ਕਿ, ਅਪਨਾ ਦਰਬਾਰ ਸਾਹਿਬ ਜਾਨਾ ਤੁਸੀਂ?
ਔ ਪਲੈਨ ਤੇ ਬਣ ਰਿਹਾ ਮੇਰਾ ਵੀ, ਕੋਈ ਲਿਜਾਣ ਵਾਲਾ ਬਣੇ ਫੇਰ
ਨਈ, ਆਪਾ ਨਾ ਕੱਲ, ਹਾਂ ਨੀ ਮੈਂ ਨਾ ਕੱਲ ਪਤਾ ਨੀ ਸ਼ਾਇਦ, ਕੱਲ ਜਾਂ ਪਰਸੋਂ ਚ ਬਣੇਗਾ ਜਦੋਂ, ਜਿਵੇਂ ਵੀ ਹੋਇਆ, ਤੇ ਮੈਂ ਤੁਆਨੂੰ ਦੱਸ ਦਾਂ ਗਾ, ਤੇ ਤੁਸੀਂ ਮੈਨੂੰ ਦਾਸ ਦੱਸ ਦਿਓ, ਜੇ ਹੈ ਤੁਆਡਾ ਕੋਈ ਪਲੈਨ ਤੇ।
ਹਾਂ ਕੋਈ ਨੀ, ਮੈਨ ਏਕ ਵਾਰ ਦਾਸ ਦੇਨਾ, ਮੈਂ ਪੱਕਾ ਕਨਫਰਮ ਏ, ਮੇਰਾ ਜਾਨਾ ਕਿਉਂਕਿ ਨਾ ਮੇਰਾ, ਬੜਾ ਮਨ ਏ, ਜਾਨ ਦਾ। ਹਾਂਜੀ।
ਹਾਂਜੀ--ਹਾਂਜੀ ਹੋਰ ਸੁਨਾਓ।
ਹੋਰ ਕੀ ਸੁਨਾਵਾਂ। ਤੁਸੀਂ ਦੱਸੋ, ਬਸ ਮੈਂ, ਮੈਂ ਪੁੱਛਨਾ ਸੀ ਕਿ
ਤੁਹਾਡੇ, ਉੱਥੇ ਮੌਸਮ ਕਿਵੇਂ ਵੀਰ ਜੀ?
ਮੌਸਮ ਸਾਡਾ ਇੱਧਰ ਤਾਂ, ਬਹੁਤ ਗਰਮੀ ਹੋ ਰਹੀ ਹੈ ਏ ਸੀ, ਵੀ ਕੰਮ ਨਹੀਂ ਕਰਦੇ,
ਅੱਛਾ, ਨਹੀਂ ਅਗਰ ਸਾਡੇ ਇੱਥੇ ਵੀ, ਵੀਰ ਜੀ ਗਰਮੀ ਤਾਂ ਬਹੁਤ।
ਅੱਜ-ਅੱਜ ਪੰਤਾਲੀ ਡਿਗਰੀ, ਸੈਲਸੀਅਸ ਸੀਗਾ ਚੈ ਤਾ ਮੈਂ, ਇਧਰ ਆਪਣੇ, ਫੋਰਟੀ ਥਰੀ।
ਹਾਂਜੀ-ਹਾਂਜੀ, ਹੋਰ ਸੁਣਾਓ? ਹਾਂ ਹਾਂਜੀ। ਜੀ, ਹਾਂਜੀ ਹੋਰ ਵੀਰ ਜੀ ਕੀ ਕਰ ਰਹੇ ਹੋ?
ਮੌਸਮ, ਬਾਰੇ ਦੱਸ ਰਹੀ ਕਿ, ਬਹੁਤ ਗਰਮੀ ਪੈ ਰਹੀ ਏ।
ਪਰਸੋ, ਬਰਸਾਤ ਆਈ ਸੀ। ਸਾਡੇ ਇਥੇ ਗੁਮ ਹੋ ਗਿਆ, ਹਾਂ ਸਾਡੇ ਇੱਥੇ ਤੇ ਵੀਰ ਜੀ, ਬਿਲਕੁਲ ਵੀ, ਬਾਰਿਸ਼ ਨਹੀਂ ਹੋਈ ਇੱਕ ਪਰਸੈਂਟ ਵੀ। ਇੰਨੀ ਗਰਮੀ ਹੈ, ਕਿ ਅੱਜ ਸਗੋਂ ਥੋੜਾ ਜਹਾ ਝੜ ਬਣਿਆ ਸੀ। ਤੇ ਆਪਾਂ ਸੋਚਿਆ। ਬਾਰਿਸ਼ ਆਵੇਗੀ, ਪਰ ਬਿਲਕੁਲ ਨਹੀਂ ਆਈ, ਪਰ ਆਪਾਂ ਵੈਦਰ ਤੁਸੀਂ, ਦੇਖਿਆ ਕੱਲ੍ਹ ਪਰਸੋਂ ਦੋ ਤਿੰਨ ਦਿਨ ਦੀ ਬਾਰਿਸ਼ ਤੇ ਲਿਖੀ, ਹੋਈ ਵੀਰ ਜੀ
ਅੱਛਾ, ਬਰਸਾਤ ਆਣ ਨਾਲ ਨਾ, ਬਹੁਤ ਗੁੰਮ ਹੋ ਜਾਂਦਾ, ਗਰਮੀ ਹੋਰ ਵੱਧ ਜਾਂਦੀ ਸਗੋਂ ਬਰਸਾਤ ਨਾਲ।
ਹਾ ਦੇਖੋ ਗਰਮੀ ਤੇ ਦੇਖੋ ਵੀਰ ਜੀ ਵੱਧਦੀ ਹੈ, ਚਾਹੇ ਉਹ ਜਿਵੇਂ ਮਰਜ਼ੀ ਮੌਸਮ ਹੋਏ, ਹਨਾ ਅ ਆਪਾਂ ਦੇਖਿਆ ਜਾਏ। ਤਿੰਨ ਚਾਰ ਮਹੀਨੇ ਤੇ ਬੜੇ ਔਖੇ ਨੇ ਗਰਮੀ ਦੇ ਨੇ।
ਹੈ ਤੇ ਇਹੀ ਭਾਜੀ ਦੇਖੋ ਇੱਕ ਤਾਂ ਲਾਈਟ ਵੀ ਬੜਾ ਪਰੇਸ਼ਾਨ ਕਰਦੀ ਹੈ ਨਾ ਗਰਮੀਆਂ 'ਚ
ਹਾਂਜੀ-ਹਾਂਜੀ ਲਾਈਟ ਤਾਂ ਦੇਖੋ ਸਾਡੇ ਹੱਥੇ ਦਾ ਪਤਾ ਕੀ ਸਿਸਟਮ ਹੈ। ਸਾਡੇ ਇੱਥੇ ਜਦੋਂ ਵੀ ਲਾਈਟ ਜਾਂਦੀ ਜਾਣੀ ਹੁੰਦੀ ਹੈ ਨਾ ਸਾਨੂੰ ਪਹਿਲੇ ਮੈਸੇਜ ਆ ਜਾਂਦਾ ਇੱਕ ਅੱਧੇ ਘੰਟੇ ਘੰਟੇ ਪਹਿਲੇ ਕਿ ਬਈ ਇੰਨੇ ਤੋਂ ਇੰਨੇ ਵਜੇ ਤੱਕ ਲਾਈਟ ਜਾਏਗੀ ਫਿਰ ਅਸੀਂ ਉਸ ਹਿਸਾਬ ਨਾਲ ਆਪਣਾ ਪ੍ਰੀਪੇਅਰ ਹੋ ਜਾਂਦੇ ਹਾਂ। ਪਰ ਆਪਾਂ ਤੇ ਦੇਖੋ ਆਪਣੇ ਘਰੇ ਸੋਲਰ ਪੈਨਲ ਲਗਵਾਇਆ ਤਾਂ ਸਾਨੂੰ ਤੇ ਪਤਾ ਹੀ ਨਹੀਂ ਚੱਲਦਾ ਲਾਈਟ ਦਾ। ਥੋੜ੍ਹਾ ਬਹੁਤਾ ਸਾਡਾ ਹੈਗਾ ਕਨੈਕਸ਼ਨ ਲਾਈਟ ਤੇ ਵੀ ਪਰ ਮੋਸਟਲੀ ਤਾਂ ਸਾਡਾ ਸੋਲਰ ਤੇ ਇਹ ਸਭ ਕੁਛ
ਸੋਲਰ ਤੇ ਬਹੁਤ-ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਸੋਲਰ ਵੀ ਨਾ
ਹਾਂ ਪਿੱਛੇ ਜੇ ਅਸੀਂ ਇਨਵਰਟਰ ਏ ਸੀ ਲਿੱਤਾ ਹੈ ਤੇ ਉਹ ਵੀ ਆਪਣਾ ਸੋਲਰ ਤੇ ਹੀ ਚੱਲਦਾ। ਆ ਸੀ ਲਿੱਤਾ ਸੀ ਤਾਂ ਅਸੀਂ ਕਿ ਦੇਖੋ ਸੋਲਰ ਤੇ ਚੱਲ ਹਨਾ।
ਹਾਂ ਇਹ ਠੀਕ ਕੀਤਾ ਤੁਸੀਂ ਕਿਉਂਕਿ ਹੁਣ ਕ ਅੱਜ-ਕੱਲ੍ਹ ਤੇ ਏ ਸੀ ਵੀ ਸੋਲਰ ਤੇ ਚੱਲੇ ਤੇ ਬਹੁਤ ਵਧੀਆ ਕੰਮ ਹੁੰਦਾ।
ਹਾਂ ਉਹੀ ਗੱਲ ਕਰ ਦਾ ਨਾ ਤੁਹਾਨੂੰ ਹਾਂਜੀ-ਹਾਂਜੀ ਹੋਰ ਸੁਣਾਓ?
ਬਹੁਤ ਵਧੀਆ ਮੈਂ ਦੇਖ ਰਿਹਾ ਸੀ ਕਿ ਤੇ ਅੱਜ ਕੱਲ੍ਹ ਸਾਰੇ ਘੁੰਮ ਰਹੇ ਨੇ ਫਿਰ ਰਹੇ ਨੇ।
ਹਾਂ ਦੇਖੋ ਗਰਮੀਆਂ 'ਚ ਦੇਖੋ ਇਹੀ ਮਹੀਨਾ ਹੁੰਦਾ ਇੱਕ ਜੂਨ ਦਾ ਜਿਹਦੇ ਚ ਲੋਕ ਘੁੰਮਣ ਫਿਰਨ ਜਾਂਦੇ ਨੇ।
ਐਸ਼ ਕਰ ਰਹੇ ਨੇ ਕਈ ਲੋਕ ਪੂਰੀ
ਹਾਂਜੀ-ਹਾਂਜੀ ਹੋਰ ਵੀਰ ਜੀ। ਤੇ ਤੁਸੀਂ ਬਣਾਓ ਕਿੱਥੇ ਘੁੰਮਣ ਦੀ ਸਲਾਹ ਆਪਾਂ ਦਰਬਾਰ ਸਾਹਿਬ ਦਾ ਬਣਾ ਲੈਂਦੇ ਹਾਂ।
ਕੋਈ ਨਈ, ਚਲੋ ਭਾਜੀ ਬਹੁਤ ਜ਼ਰੂਰੀ ਹੈ ਚਲੋ,
ਹਾਂਜੀ-ਹਾਂਜੀ
ਮੇਰਾ ਵੀ ਬੜਾ ਮੰਨ ਏ ਜਾਣ ਦਾ।
ਅੱਛਾ ਹਾਂ ਤੇ ਤੁਸੀਂ ਦੇਖੋ ਤੁਹਾਡੀ ਫੈਮਲੀ ਹੋ ਜਾਏਗੀ ਇੱਕ ਸਾਡੀ ਫੈਮਿਲੀ ਹੋ ਜਾਏਗੀ ਕੋਈ ਗੱਲ ਨਹੀਂ।
ਸਾਡੀੇ ਗਲੀ ਦੋ ਹੈਗੇ ਨੇ ਬੰਦੇ
ਹਾਂਜੀ
ਹੁਣ ਮੈਂ- ਹੁਣ ਮੈਂ ਸੈਰ ਕਰ ਰਿਹਾ ਸੀ ਮੈਂ ਉਹਨੂੰ ਪੁੱਛਿਆ ਕਿੱਧਰ ਜਾ ਰਹੇ ਹੋ ਕਹਿੰਦੇ ਆਪਾਂ ਅੰਮ੍ਰਿਤਸਰ ਈ।
ਜਿਹੜੇ ਸਾਡੇ ਨਾਲ ਚੱਲਣਗੇ ਪਰ ਤੁਸੀਂ ਦੇਖ ਲਓ ਤੁਹਾਡੀ ਫੈਮਿਲੀ -ਚ ਵੀਰ ਜੀ ਕੌਣ-ਕੌਣ ਜਾਏਗਾ।
ਮੈਂ ਅਕਲਾ ਹੀ ਜਾਵਾਂਗਾ ਤੁਸੀਂ ਫਰੈਂਡਸ ਦੇ ਸਰਕਲ ਬਣਾ ਲਓ।
ਜਾਣਾ ਹੁਣ ਤੇ ਦੇਖੋ ਤੁਹਾਡੇ ਨਾਲ ਬੱਚ ਬੱਚੇ ਚਲੇ ਜਾਣਗੇ ਫੇਰ ਬਾਅਦ ਬੱਚੇ ਕਿੱਥੋਂ ਜਾ ਪਾਉਣਗੇ ਵੀਰ ਜੀ ਫ ਅਤੇ ਸਕੂਲ ਖੁੱਲ੍ਹ ਜਾਣੇ ਨੇ। ਤੁਸੀਂ ਭਾਬੀ ਨੂੰ ਵੀ ਲੈ ਕੇ ਚੱਲੋ ਤੁਸੀਂ ਵੀ ਚੱਲੋ ਤੁਹਾਡੇੇ ਤੇ ਬੱ ਚੱਲਣਣਾ ਜਦ ਸਾਡੀ ਫੈਮਿਲੀ ਚੱਲ
ਬੱਚਿਆਂ ਹਲੇ ਛੋਟੇ ਨੇ ਬੱਚਿਆਂ ਹਲੇ ਛੋਟੇ ਨੇ ਤੰਗ ਕਰਨਗੇ।
ਕੋਈ ਗੱਲ ਨਹੀਂ ਵੀਰ ਜੀ ਫਿਰ ਕਿ ਹੋ ਗਿਆ ਸਾਡੀ ਫੈਮਿਲੀ ਵੀ ਤੁਹਾਡੀ ਫੈਮਿਲੀ ਵੀ ਜਿੱਥੇ ਤਾਂ ਅਸੀਂ ਆਪਣੇ ਬੱਚਿਆਂ ਦਾ ਧਿਆਨ ਰੱਖਾਂਗੇ ਤੁਹਾਡੇ
ਹੱਲੇ ਉਹਨਾਂ ਨੂੰ ਮਾਂ ਨਾਲ ਈ ਰਹਿਣ ਦਿਉ।
ਚਲੋ ਵੀਰ ਜੀ ਫੇਰ ਠੀਕ ਹੈ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਿਆ।